ਹੈਲੋ। ਆਵਾਜ਼ ਨਹੀਂ ਆ ਰਹੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਆਵਾਜ਼ ਨੀ ਆਈ। ਹਾਂਜੀ। ਸਤਿ ਸ਼੍ਰੀ ਅਕਾਲ, ਅਵਾਜ ਨੀ
ਸਤਿ ਸ਼੍ਰ ਅਕਾਲ, ਆ ਗਈ ਆਵਾਜ਼ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ?
ਅਛਾ-ਅਛਾ, ਹੋ-ਹੋ, ਸਤਿ ਅਕਾਲ ਹਾਂਜੀ- ਹਾਂਜੀ। ਵਧੀਆ ਸਭ ਵਧੀਆ।
ਵਧੀਆ ਹੋਰ ਬੱਚੇ ਠੀਕ ਹੈ?
ਸੋਚਦੇ ਭਏ, ਕਿ ਸਬਜ਼ੀ ਬਣਾਈਏ। ਲੈਣ ਜਾਣਾ ਸਬਜ਼ੀ ਹਾਂਜੀ। ਠੀਕ ਨੇ ਬ
ਅੱਛਾ-ਅੱਛਾ, ਅੱਛਾ ਬੱਚੇ ਕਿੱਥੇ ਨੇ ਤੁਹਾਡੇ? ਇੱਥੇ ਹੀ ਨੇ, ਦੋਨੋ ਕੁੜੀਆਂ।
ਛੋਟੀ ਵਲੀ ਤੇ ਇੱਥੇ ਹੀ। ਵੱਡੀਆਂ ਤਾ ਨੋਇਡਾ ਚ ਕਰਦੀਆਂ ਨੇ ਜੋਬ। ਹਾਂਜੀ, ਉਹ ਉਥੇ ਬਾਹਰ ਨੇ। ਹੂੰ, ਮਹੀਨੇ ਦੋ ਚ ਚੱਕਰ ਲੱਗਦਾ ਹੈ, ਮਹੀਨੇ ਦੋ ਚ ਚੱਕਰ ਲੱਗ ਜਾਂਦਾ ਹੈ। ਛੁੱਟੀ ਮਿਲਣ ਦੇ ਵੀ ਹੁੰਦਾ ਨਾ, ਹਾਂ।
ਅੱਛਾ, ਦਿਲ ਲੱਗ ਗਿਆ ਉਹਨਾਂ ਦਾ।
ਵਾਹਲੀ ਬੈਠੀ, ਬਸ ਕੰਮਾਂ ਚ ਹੀ ਬਿਜ਼ੀ ਰਹਿੰਦੇ ਆ। ਛੋਟੀ ਵਾਲੀ ਰਹਿੰਦੀ ਵਸੇ।
ਅੱਛਾ, ਮੋਬਾਇਲ ਚ।
ਹੋਰ। ਖੁਦ ਬੜੀ ਰਹੇਗੀ ਮੋਬਾਇਲ ਚ। ਸਾਡੇ ਹੱਥ ਚ ਆਜੇ ਤੇ ਬਸ ਜੀ, ਮੋਬਾਇਲ ਮ ਘੁਸੇ ਰਹਿਤੇ ਹੋ।
ਹਾਂ ਬੱਚਿਆਂ ਨੂੰ ਇਹੀ ਹੈ। ਪਹਿਲੇ ਨੋਨੂੰ ਹੁੰਦਾ ਸੀ ਮੋਬਾਇਲ ਚ ਚਲਾਉਂਦੀ ਸੀ। ਕਹਿੰਦੇ ਮੰਮੀ ਤੁਸੀਂ ਤਾਂ ਨਾ ਮੋਬਾਇਲ ਬਬੂਆ ਬਣ ਗਏ ਹੋ।
ਕੀ ਬਣ ਗਏ?
ਮੋਬਾਈਲ ਬਬੂਆ।
ਅੱਛਾ।
ਕਹਦੇ ਛੋੜ ਦੇ ਇਸ ਮੋਬਾਈਲ ਬਬੂਆ ਕੋ। ਅਹ ਕਈ ਵਾਰੀ ਹੁੰਦਾ ਨਾ, ਮੋਬਾਇਲ ਚਲਾਉਂਦੇ ਰਹੋ ਜਾਂ ਸਕਰੋਲ ਕਰੋ ਤਾਂ, ਧਿਆਨ ਹੀ ਨੀ ਰਹਿੰਦਾ। ਕੀ ਕਰਨਾ
ਹਾਂ, ਓਹੀ ਨਾ ਕਰੋ ਫੋਨ ਲੈਣ ਵਾਸੇ ਕਰੋ ਕਾਲ ਕਰਨਾ ਏ। ਬ ਕੁਛ ਸਟੇਟਸ ਦੇਖ ਲਿਆ। ਉਹ ਕਿਥੇ ਤੇ ਕਿਤੇ, ਕਿਥੇ ਕਿਥਤੇ ਪਹੁੰਚ ਜਾਂਦਾ ਹਾਂ। ਕਿੱਥੇ ਤੇ ਕਿੱਥੇ ਪਹੁੰਚ ਜਾਂਦਾ ਐ। ਹੂੰ।
ਹੋਰ ਸਭ ਵਧੀਆਏ।
ਮਤਲਬ ਕਿ ਕਹਿੰਦੇ ਹਾਂਜੀ -ਹਾਂਜੀ ਵਧੀਆ ਸ
ਕੀ ਹੋਇਆ ਐ?
ਹਾਂ ਹੁਣ ਠੀਕ ਨੇ, ਹੁਣ ਥੋੜਾ ਜਿਹਾ ਰਹਿ ਗਿਆ ਦਰਦ, ਗੱਡੀ ਚਲਾਂਦੇ ਆਂ ਕਹਿੰਦੇ ਗੱਡੀ ਗੁੱਡੀ ਚਲਾਓ ਕੰਮ ਕਰੋਗੇ, ਤਾਂ ਥੋੜਾ ਹੋ ਜਾਏਗਾ, ਠੀਕ ਏ।
ਅੱਛਾ, ਹੋਇਆ ਕੀ ਸੀ।
ਬਸ ਉਹ ਗਿਰ ਗਏ ਸੀ ਸੀੜੀਆਂ ਤੋਂ ਨਾ, ਦੇਰਾ ਸੀ ਤੇ ਇੱਕ ਦੋ ਸਟੈਪ ਰਹਿ ਗਏ ਸੀ।
ਅੱਛਾ -ਅੱਛਾ, ਅੱਛਾ ਪੂਰਾ ਵਜਨ ਪੈ ਗਿਆ ਓਦਾ ਹੱਥ ਚ ਨਾ।
ਹੱਥ ਤੇ ਹਾਂ, ਰਾਈਟ ਸਾਈਡ ਹੀ ਸੀ ਨਾ। ਉਧਰ ਦੀ ਬਾਂਹ ਤੇ ਹੋ ਗਿਆ ਤਿਨ। ਹਾਂ ਹੁਣ ਸਟਾਟਿੰਗ ਚ ਤਾਂ ਬਹੁਤ ਔਖਾ ਹੁੰਦਾ ਸੀ, ਨਾਣਾ ਧੋਣਾ
ਫੇਰ ਤੁਸੀਂ ਕਰਦੇ ਹੋਣੇ ਹਨਾ, ਹਾਂ। ਤੁਸੀਂ ਕਰਦੇ ਹੋਣੇ ਸਾਰਾ ਫਿਰ।
ਹਾਂਜੀ, ਹਾਂ ਫੇਰ ਰੋਟੀ ਰੁਟੀ ਖਾਣੀ ਐ ਕੋਈ। ਫੇਰ ਉਲਟੇ ਹੱਥ ਨਾਲ ਹੀ ਖਾ ਲੈਂਦੇ ਸੀ।
ਅੱਛਾ, ਫੇਰ ਤੇ ਨਾਣਾ ਨੁਣਾ ਮੁਸ਼ਕਿਲ ਹੋ ਜਾਂਦਾ ਨਾ।
ਹਾਂ, ਬਸ ਇਹਨੂੰ ਬਹਿ ਜਾਂਦੇ ਸੀ।
ਅੱਛਾ, ਹਾਂ ਹੁਣ ਠੀਕ
ਡਾਕਟਰ ਨੇ ਪਲਸਤਰ ਵਗੈਰਾ ਕਰਤਾ ਨਾ, ਟਾਈਟ ਐ। ਉਹ ਜੇ ਡਾਕਟਰ ਬੋਲੇ ਆ ਮੇਰੀ ਬਾਂਹ ਤੇ ਟਾਈਟ ਏ, ਉਹਨੇ ਉੱਪਰੋਂ ਕੱਟ ਦਿੱਤਾ, ਤੇ ਉਹ ਹੱਥ ਕੋਈ ਨਸਾਂ ਜਿਵੇਂ ਦੱਬ ਗਈਆਂ, ਤੇ ਚੱਲ ਨੀ ਰਿਹਾ ਸੀ ਹੱਥ, ਫੇਰ ਥੈਰੇਪੀ ਕਿਤੇ ਨੀ ਕਰਵਾਈ ਤਾਂ ਥੋੜਾ ਫਰਕ ਪਿਆ, ਪਰ ਥੋੜਾ ਜਿਹਾ ਰਹਿ ਗਿਆ, ਪਰ ਉਹ ਕਹਿੰਦੇ ਹੁਣ ਕੰਮ ਕੁੰਮ ਕਰੋਗੇ, ਤੇ ਤਾਂਹੀ ਠੀਕ ਹੋਏਗਾ, ਕੋਈ ਨਾ ਕੋਈ ਕੰਮ ਈ ਰਹਿ ਹੀ ਜਾਂਦੀ। ਤੇ ਸ਼ੂਗਰ ਐ, ਬਸ ਉਸ ਚਕਰ ਚ।
ਹੂੰ, ਮੈਂ ਵੀ ਦਵਾਈ ਕਦੇ- ਕਦੇ ਖਾਂਦੀ ਹਾਂ, ਬਸ ਦਰਦ ਦੀ ਨਾ ਮੈਂ।
ਅੱਛਾ, ਹੁਣ ਆਰਾਮ ਐ, ਕੁੱਝ ਦਰਦਾਂ ਦਾ।
ਹਾਂ ਕੁਛ ਤਾਂ ਆਰਾਮ ਹੈਗਾ, ਮੈਂ ਲੁਧਿਆਣੇ ਤੋਂ ਮੰਗਾਈ ਸੀ ਨਾ ਦਵਾਈ।
ਅੱਛਾ
ਹਫਤੇ ਚ ਇੱਕ ਵਾਰੀ, ਕਦੇ ਦੋ ਵਾਰੀ ਮਤਲਬ ਇਸ ਤਰ੍ਹਾਂ ਖਾ ਲੈਂਦੇ ਐ, ਬਸ ਵਧੀਆ। ਇਹ ਕਿ ਸਵੇਰੇ ਮੈਂ ਉੱਠਦੀਆਂ ਨਾ, ਮਤਲਬ ਹੱਥਾਂ ਦੀ ਉਂਗਲੀਆਂ ਨਾ ਆਕੜ ਜਾਂਦੀਆਂ ਨੇ ਜਿਵੇਂ। ਥੋੜਾ ਕੰਮ ਕਰਦੀ ਰਹਿੰਦੀ ਆ, ਫਿਰ ਥੋੜੀ- ਥੋੜੀ ਠੀਕ ਜਾਂਦੀ ਏ, ਹਾਂ ਇੰਨੀ ਤੇਜ਼ ਲੇਕਿਨ ਮਤਲਬ ਹਫ਼ਤੇ ਚ
ਵਧੀਆ ਨੀ
ਨਹੀਂ ਹਫ਼ਤੇ ਚ ਇੱਕ ਵਾਰੀ ਨਾ ਮੈਨੂੰ ਗੋਲੀ ਖਾਣੀ ਪੈਂਦੀ ਐ, ਜੋ ਮਰਜ਼ੀ ਕਰ ਲੋ।
ਮੇਰੇ ਖੁਦ ਹੁਣ ਪੇਟ ਦਰਦ ਹੋ ਰਹੇ ਸੀ, ਕਦੀ ਪੇਟ ਦਰਦ ਦੀ ਖਾ ਲੀ, ਕਦੀ ਗੋਡੇ ਦੀ ਖਾ ਰਹੀ ਆ, ਸਮਝ ਨੀ ਆ ਰਹੀ, ਮੈਂ ਪੇਟ ਦਾ ਤਾਂ ਹਲਕਾ-ਹਲਕਾ ਜਿਵੇਂ
ਹਾਂ, ਅੱਛਾ, ਕੀ ਦੱਸਿਆ ਡਾਕਟਰ ਨੇ?
ਇੰਨਫੈਕਸ਼ਨ ਕਹਿ ਰਹੇ ਐ ਡੋਕਟਰ।
ਹਾਂ ਗਰਮੀ ਵੀ ਬੜੀ ਐ ਨਾ, ਪਾਣੀ ਪੂਣੀ ਘੱਟ ਪੀਤਾ ਜਾਂਦਾ ਐ ਫੇਰ।
ਹਾਂ ਬਸ ਉਹੀ ਹੈ ਨਾ, ਪਾਣੀ ਅਸੀਂ ਘੱਟ ਪੀਨੇ ਆਂ।
ਹਾਂ ਮੈਂ ਤਾਂ ਸਕੂਲ ਚ ਕਦੀ ਜਾਂਦੀ ਹਾਂ ਨਾ, ਸਕੂਲ ਚ ਮੈਂ ਨਾ ਮੰਨਲੋ ਕਿ ਮਤਲਬ ਦੋ ਵਜੇ ਤੱਕ ਮੈਂ ਘੱਟੋ-ਘੱਟ ਸੱਤ- ਅੱਠ ਗਿਲਾਸ ਪਾਣੀ ਪੀ ਲੈਂਨੀ ਹਾਂ।
ਹੁਣ ਗਰਮੀ ਤੇ ਬੜੀ ਹੈ ਨਾ।
ਹਾਂ ਫਿਰ ਜਾਂਦੇ ਨਾ ਮੇਡ ਹੈਗੀ ਆ ਨਾ, ਜਾਂਦੇ ਨਾ ਪਾਣੀ ਪਿਲਾ ਦਿੰਦੀ ਆ, ਫੇਰ ਘੰਟੇ ਬਾਅਦ ਫੇਰ ਪਾਣੀ, ਫੇਰ ਪਾਣੀ। ਕਹਿੰਦੇ ਪਾਣੀ ਪੀਓ, ਮੈਂ ਕਹਿੰਦਾ ਨਹੀਂ, ਮੇਰੇ ਕੋ ਵੌਸ਼ਰੂਮ ਜਾਣਾ ਪੜਤਾ ਵਾਰ- ਵਾਰ, ਕਹਿੰਦੇ ਨਹੀਂ- ਨਹੀਂ। ਕੋਈ ਬਾਤ ਨੀ ਚਲੇ ਜਾਣਾ, ਪਾਣੀ ਪੀਓ ਆਪ ਪਹਿਲੇ।
ਚਲੋ ਠੀਕ ਆ, ਉਹ ਪਿਲਾ ਦਿੰਦੀਆਂ ਨੇ, ਪੀਤਾ ਜਾਂਦਾ।
ਹਾਂ ਮੈਨੂੰ ਆਪੇ ਤਾਂ ਯਾਦ ਹੀ ਨੀ ਰਹਿੰਦਾ ਪੀਣਾ ਵੀ ਐ, ਸਵੇਰੇ ਜਾਂਦੇ ਹੀ ਨੀ ਮਤਲਬ ਨਹੀਂ ਨੋ ਵਜੇ ਨੀ। ਪਾਣੀ ਪੀ ਲੋ ਪਹਿਲੇ ਬਸ, ਫੇਰ ਮੈਡਮ ਜੀ ਗਰਮੀ ਬੜੀ ਏ, ਪਾਣੀ ਤੋਂ ਪੀਲੇ ਕਰੋ ਪਹਿਲੇ, ਟੈਂਸ਼ਨ ਮਤ ਲੋੋ ਵੌਸ਼ਰੂਮ ਜਾਣਾ ਆਪ ਨੇ। ਮੈਂ ਕਈ ਵਾਰੀ ਹੋ ਹੀ ਜਾਂਦਾ ਪੇਟ ਹੀ ਬਣ ਜਾਂਦਾ ਤਾਂ, ਹਾਂ। ਤਾਂ ਹੈ ਈ ਏ ਹੈਲਪ ਨੀ ਕਰਾਈ ਤੁਹਾਡੇ ਹਸਬੈਂਡ ਨੇ ਫੇਰ।
ਹਾਂਜੀ ਥੇਰਪੀ ਕਰਾਈ ਪਹਿਲਾਂ ਉਥੇ ਮੰਦਿਰ ਤੋਂ ਕਰਾਈ। ਉਹ ਕੌਮਨ ਜਿਸ ਤਰ੍ਹਾਂ ਆਉਂਦੇ ਨੇ ਫੇਰ। ਦੁਬਾਰਾ ਫੇਿਰ ਅਲੱਗ ਕਰਵਾਈ ਏ।
ਅੱਛਾ।
ਚਾਰਜ ਵੀ ਉਹਦੇ ਜਿਆਦਾ ਸੀਗੇ ਤੇ ਉਹਦੇ ਨਾਲ ਫਿਰ ਫਰਕ ਪਿਆ।
ਅੱਛਾ ਮੈਂ ਵੀ ਡਾਕਟਰ ਨੂੰ ਦਿਖਾਇਆ ਸੀ ਉਹ ਕਹਿ ਸੀ ਇੱਕ ਵਾਰ ਤੁਸੀਂ ਫੈਰ ਕਰਾ ਲੋ ਠੀਕ ਹੋ ਜਾਏਗੀ ਬਿਲਕੁਲ ਨਾ ਫਿਰ ਮੈਂ ਗਈ ਨੀ ਹਾਂ ਕ ਇੱਕ ਵਾਰੀ ਮਤਲਬ ਹੱਥਾਂ ਦੀ ਉਂਗਲੀਆਂ ਦੀ ਨਾ ਥੈਰੇਪੀ ਕਰਾ ਲੋ। ਫਿਰ ਠੀਕ ਹੋ ਜਾਏਗਾ ਹਾਂ। ਇੱਥੇ ਨਾ ਸਾਡੇ ਤੇ ਕੈਂਪ ਲੱਗਿਆ ਸੀ ਤੇ ਮੈਕਸ ਹੋਸਪਿਟਲ ਤੋਂ ਡਾਕਟਰ ਆਏ ਸੀ
ਅੱਛਾ
ਤੇ ਮੈਨੂੰ ਮੈਂ ਉਹਨੂੰ ਦਿਖਾਇਆ ਸੀ ਕਿ ਮਤਲਬ ਉਹ ਕਹਿੰਦੇ ਨੇ ਵੋ ਵਾਲੀਆਂ ਗੋਲੀਆਂ ਖਾ ਹਲੋ ਤੁਸੀਂ ਨਾ ਤਾਕਤ ਵਾਲੀ ਵੀ ਲਿਖ ਦੇਣਾ ਮੈਂ ਕਿਹਾ ਨਹੀਂ ਮੈਂ ਤਾਂ ਸਾਰੇ ਕੋਰਸ ਕਰ ਲੈਂਨੇ ਤਿੰਨ ਤਿੰਨ ਮਹੀਨੇ ਦੇ ਕਹਿੰਦੇ ਫਿਰ ਜ਼ਰੂਰਤ ਹੀ ਨਹੀਂ ਹੈਗੀ ਤੇ ਕਹਿੰਦਾ ਕਿ ਕੋਈ ਦਵਾਈ ਲਿਖ ਕੇ ਦਿੱਤੀ ਸੀ ਨੇ ਜੈਸੇ ਕਹਿੰਦੇ ਸਟੀਫਨਸ ਹੈ ਨਾ ਉਸੇ ਉਸ ਦੇ ਉਹ ਉਹਨੇ ਉਹਦੀ ਦਵਾਈ ਲਿਖ ਤੀ ਫੇਰ ਕਹਿੰਦਾ ਕਿ ਇੱਕ ਵਾਰੀ ਨ ਉਹ ਕਰਾਾਲੋ ਥੈਰਪੀ ਕਿਉਂ ਕਿ ਹੋ ਜਾਏਗਾ ਫਿਰ ਮੈਂ ਤੁੂੰ ਥੈਰੇਪੀ ਨਾਲ ਹੁੰਦਾ ਨ ਹੁੰਦਾ ਮੈਂ ਛੋੜ
ਹੂੰ ਥੋੜੇ ਦਿਨ ਕਰਾ ਕੇ ਦੇਖ ਲੋਓ ਕ ਪਤਾ ਹੋ ਜਾਣਾ।
ਹ ਹਾਂ ਉਹ ਕਹਿੰਦੇ ਸੀ ਕਿ ਕਰਾ ਲਓ ਬਸ। ਤੁਸੀਂ ਨਾ ਮੈਂ ਕਿਹਾ ਠੀਕ ਐ।
ਹੂੰ।
ਹਾਂ ਕ ਮੈਂ ਕਿਹਾ ਮੈਂ ਤਾਂ ਸਾਰੀ ਉਹ ਮੱਛੀ ਦੇ ਤੇਲ ਵਾਲੇ ਕੈਪਸੂਲ ਤਾਕਤ ਦੀ ਸਾਰੇ ਗੋਲੀਆਂ ਖਾ ਲੀ। ਕੈਲਸ਼ੀਅਮ ਆਇਰਨ ਸਭ ਖਾਲੀਆਂ । ਹਾਂ ਉਹ ਤਾਂ ਸਭ ਖਾਲੀ ਆ ਮੈਂ
ਹਾਂ ਲੰਬਾ ਹੀ ਹੋ ਗਿਆ ਨਾ। ਥੋੜਾ ਜਿਆ ਰੈਸਟ ਹੋ ਜਾਂਦਾ ਤੇ ਇਨਾ ਲੰਬਾ ।
ਧਿਆਨ ਨੀ ਦਿੱਤਾ ਨਾ ਜਿਵੇਂ ਬੁਖਾਰ ਮੈਨੂੰ ਬੁਖਾਰ ਹੋਇਆ ਤੇ ਡਾਕਟਰ ਕੋਲ ਚਲੀ ਜਾਵਾਂ। ਮੈਂ ਐਵੇਂ ਗੋਲੀਆਂ ਖਾ ਲਈਆਂ ਨੇ ਬਸ ਤਾਂ ਹੀ ਨੀ ਦਿੱਤਾ। ਹਾਂ ਹੂੰ।
ਪੱਕਾ
ਹੂੰ
ਹੋਰ ਸਭ ਠੀਕ ਏ ਹਾਂਜੀ ਸਭ ਠੀਕ ਏ ਵਧੀਆ ਹਾਂ ਠੀਕ ਨੇ ਬਸ ਦਵਾਈਆਂ ਦੁਈਆਂ ਖਾਂਦੇ ਰਹੋ
ਹਾਂ ਉਹ ਤਾਂ ਹੈ ਹੀ ਬਸ ਸਾਡੀ ਮੰਮੀ ਵੀ ਸਾਰੇ ਦਿਨ ਦਵਾਈ ਖਾਂਦੀ ਤਿੰਨ ਦਵਾਈਆਂ ਖਾਂਦੀ ਆਂ ਸ਼ੂਗਰ ਦੀ ਬੀ ਪੀ ਦੀ ਤੇ ਗੈਸ ਦੀ ਕਹਿੰਦੀ ਮੈਂ ਤਾਂ ਤੰਗ ਆ ਗਈ ਆ ਤਿੰਨ ਤਿੰਨ ਗੋਲੀਆਂ ਸਵੇਰੇ ਸਵੇਰੇ ਖਾਂਦੀ ਤੰਗ ਆ ਗਿਆ ਤਿੰਨ ਤਿੰਨ ਗੋਲੀਆਂ ਖਾਂਦੀ ਆ ਮੈਂ
ਦਵਾਈ ਖਾ ਕੇ ਬੰਦਾ ਤਬੀਅਤ ਠੀਕ ਰਹਿਣਾ ਤਾਂ ਵੀ ਬਹੁਤ
ਹਾਂ ਮੈਂ ਮੈਂ ਕਿਹਾ ਮੈਂ ਕਿਹਾ ਹ ਹਰ ਬੰਦਾ ਦੋ ਤਿੰਨ ਗੋਲੀ ਤਾਂ ਖਾਂਦਾ ਸ਼ੂਗਰ ਤਾਂ ਹਰ ਕੋਈ ਖਾਂਦਾ ਹੈ ਗੈਸ ਦੀ ਹਰ ਕੋਈ ਖਾਂਦਾ ਐਵੇਂ ਨਹੀਂ ਇਹ ਕੀ ਤੁਸੀਂ ਖਾਂਦੇ ਹੋ ਇਹ ਮੈਂ ਤੰਗ ਗਈ ਗੋਲੀਆ ਖਾ ਖਾ ਕੇ ਤਾਂ
ਲੋੜ ਨੂੰ ਖਾਣੀਆਂ ਈ ਪੈਂਦੀਆਂ ਨਾ
ਹਾਂ ਹਾਂ ਅੱਥ ਕੋਈ ਵੀ ਦਵਾਈ ਖਾਣੀ ਉਹਨੇ ਗੈਸ ਦੀ ਗੋਲੀ ਦਿੰਦੇ ਹੀ ਦਿੰਦੇ ਨੇ ਜੋ ਮਰਜ਼ੀ ਕਰਲੋ
ਹਾਂ ਉਹੀ ਦਵਾਈਆਂ ਮਤਲਬ ਗੈਸ ਬਣ ਜਾਂਦੀ ਆਂ ਤਾਂ
ਹਾਂ ਉਹ ਤਾਂ ਹੈ ਆ ਹੋਰ ਸਬਜ਼ੀ ਸੁਬਜੀ ਬਣਾ ਲਈ ਤੁਸੀਂ,
ਕਿੱਥੇ ਅਜੇ ਜਾਣਾ ਲੈਣਾ ਅੱਛਾ ਇਹ ਫਾਰਮ ਲੈ ਕੇ ਬੈਠ ਗਏ ਤੇ ਉਹਦੇ ਹੀ ਬੈਠ ਗਈਆਂ।
ਅੱਛਾ ਕੀ ਬਣਾਣ ਲੱਗੇ ਤੁਸੀਂ ਅੱਜ?
ਦੇਖਦੇ ਹਲੇ ਬਣਾਨੇ ਆ ਦਾਲ ਮਾਂਹ ਦੀ ਦਾਲ ਬਣਾਈ ਸੀ ਦੁਪਹਿਰੀ ਮਾਂ ਛੋਲਿਆਂ ਦੀ।
ਅੱਛਾ ਅੱਛਾ,
ਹੂੰ,
ਹਾਂ ਹੁਣ ਕੁਛ ਹੋਰ ਹੀ ਬਣਾ ਹਾਂ ਗਰਮੀ ਨਾ ਸਮਝ ਹੀ ਆਂਦੀ। ਸਬਜ਼ੀ ਵੀ ਕੋਈ ਚੰਗੀ ਨੀ ਲੱਗਦੀ ਖਾਣ ਨੂੰ। ਹਲੇ ਤਾਂ ਬਣਾਣ ਦੀ ਸੋਚ ਲੱਗੇ ਕਿਵੇਂ ਬਣਾ ਮੈਂ ਇੰਨੀ ਸਬਜ਼ੀ। ਹਾਂ ਤੁਹਾਡੇ ਤਾਂ ਜੁਆਇੰਟ ਫੈਮਿਲੀ ਹੈਗੀ ਨਾ।
ਹਾਂ ਸਭ ਤੋਂ ਫਿਰ ਅਲੱਗ ਅਲੱਗ ਡਿਮਾਂਡ ਐ ਇੱਕ ਦੀ ਪਸੰਦ ਹੋ ਜਾਏਗੀ। ਦੂਜੇ ਦਿਨ ਹੀ ਹੈ।
ਹਾਂ।
ਸਾਰਿਆਂ ਦਾ ਫਿਰ ਸੋਚਦੇ ਹਾਂਜੀ ਇਕੱਠੇ ਰਹਿੰਦੇ ਆ।
ਅੱਛਾ ਕਿਚਨ ਇਕੱਠਾ ਹੀ ਹੈ ਤੁਹਾਡਾ।
ਹਾਂਜੀ ਹਾਂਜੀ ਇਕਠੇ ਹੀ ਐ ਤਾਂ ਹੀ ਤੇ ਹੋ ਜਾਂਦਾ ਨਾ।
ਹਾਂ।
ਕੀ ਬਣਾਏ ਬੰਦਾ ਕਿ ਸਾਰੇ ਖਾ ਲੈਣ ਹੁਣ ਅੱਜ ਮਾਂਹ ਦੀ ਦਾਲ। ਸਾਰਿਆਂ ਦੀ ਚੋਇਸ
ਹਾਂ ਤਾਂ ਹੀ ਤੁਹਾਡਾ ਬਾਹਰ ਦਾ ਕੰਮ ਵੀ ਹੋ ਜਾਂਦਾ ਹੈ ਨਾ। ਇਕੱਲੇ ਤਾਂ ਮੁਸ਼ਕਿਲ ਹੋ ਜਾਂਦੀ ਐ ਨਾ।
ਹਾਂਜੀ,
ਮਿਲ ਕੇ ਸਾਰਾ ਕੁਛ ਹੋ ਜਾਂਦਾ।
ਹਾਂ ਓ ਤਾਂ ਹੈਈ ਐ।
ਹਾਂ,
ਆਹ ਵਧੀਆ ਤੁਹਾਡੀ ਬਣ ਗਈ ਹੋਣੀ ਸਬਜ਼ੀ ਸਬਜ਼ ਛੋਟੀ ਗੂੜੀਆਂ ਨਾਲ ਇੰਟਰ ਕੀਤਾ ਕਲੀਅਰ ਉਹਦੇ ਦੇਖਦੇ ਪਏ ਕਿੱਧਰ ਕਰਈਏ
ਅੱਛਾ ਹਾਂ, ਇਹ ਛੋਟੀ ਟੰਢ ਚਲਾਕ ਵੀ ਨਾ ਸਿੱਧੀ ਜਿਹੀ ਹੈਗੀ ਥੋੜ੍ਹੀ ਨਾ।
ਹਾਂ ਉਹ ਅੰਦਰ ਬੈਠੇ ਰਹਿਣਾ ਕਿਤੇ ਹਿੱਲਣਾ ਡੋਲਣਾ ਨੀ ਐ।
ਹਾਂ ਇਹ ਲਾਈ ਲੱਗ ਹੈਗੀ।
ਹਾਂ ਬਸ ਗੁਵਾਨ ਲੈ ਜਾਓ ਕਈ ਕਹਿੰਦੇ। ਪਹਾੜਾਂ ਤੇ ਜਾਣਾ ਪਹਾੜਾਂ ਤੇ ਜਾਣਾ ਮੈਂ ਕਿਹਾ ਪਹਾੜਾਂ ਤੇ ਦਸੀ ਰਹਿ
ਹਾਂ।
ਕਿੱਥੇ ਲੈ ਕੇ ਜਾਈ ਆ।
ਤਾਂ ਸ਼ੋਕ ਪਹਾੜਾਂ ਤੇ ਜਾਣਾ ਪਹਾੜਾਂ ਤੋਂ ਜਾਣਾ ਮਸੂਰੀ ਚਲੋ ਬਸ ਅ
ਜਾਏਗੀ ਵੀ ਫੇਰ ਸਾਰੀ ਫੈਮਲੀ।
ਹਾਂ ਵੀ ਇਕੱਲੀ ਵੀ ਨਹੀਂ ਜਾਂਦੀ ਨਾ। ਸਾਰੇ ਚਲੋ ਬਸ ਹਾਂ ਸਾਰੇ ਜਾਣ। ਤਾਂ ਹੀ ਜਾਂਦੀ ਏ ਲੇਕਿਨ ਤੇ ਚਾਚਾ ਜ਼ਰੂਰ ਜਾਏ ਕਹਿੰਦੀ ਬਸ। ਹਾਂ ਵੈਸੇ ਮਜ਼ਾ ਵੀ ਤਾਂ ਹੀ ਆਂਦਾ ਆਪਣੇ ਘਰ ਚਾਰ ਬੰਦੇ ਨਾਲ ਮਜ਼ਾ ਹੀ ਨੀ ਆਂਦਾ। ਚਾਰ ਬੰਦੇ ਘਰੀ ਉਹੀ ਮੂੰਹ ਵੇਖਦੇ ਰਹਿੰਦੇ ਉੱਥੇ ਜਾਣਾ ਉਹੀ ਦੇਖਣਾ ਕੀ ਫਾਇਦਾ। ਹਾਂ ਇਕੱਠੇ ਹੋਣ ਤੇ ਤਾਂਹੀਂ ਮਜ਼ਾ ਆਂਦਾ।
ਹੁਣ ਅਸੀਂ ਉਸ ਦਿਨ ਪੋਂਟਾ ਸਾਹਿਬ ਗਏ ਸਾਂ ਅਸੀਂ ਦੋਨਾਂ ਹੀ ਹੈ ਨਵਾਂ ਰੋਡ। ਜਿਹੜਾ ਬਣਿਆ ਹਾਈਵੇ। ਉੱਥੋਂ ਗਏ ਆ ਸੁਨਸਾਨ ਐ ਬੇਠੇ ਆ ਸੁਸਤੀ ਆ ਰਹੀ। ਮੈਂ ਕਿਹਾ ਐਸੀ ਜਗ੍ਹਾ ਤੇ ਈ ਇਕੱਠੇ ਹੋਏ ਨਾ ਬੰਦਾ ਦੋ ਤਿੰਨ ਗੱਡੀਆਂ ਆਪਣੀ ਫੈਮਿਲੀ ਦੀਆਂ ਬੰ
ਅਸੀਂ ਵੀ ਗਏ ਸੀ ਨਾ, ਸਾਰੇ ਗਏ ਸੀ। ਹਾਂ ਉੱਧਰ ਪੁਲ ਤੋਂ ਹੀ ਗਏ ਸੀ। ਸਾਈਡ ਸੀਨ ਤਾਂ ਚੰਗਾ ਲੱਗ ਰਿਹਾ ਸੀ। ਅੱਗੇ-ਪਿੱਛੇ ਸੀ ਤੇ ਕੋਈ ਨੀ। ਇਕੱਲੇ ਦੋ ਬੰਦੇ ਚਲੇ ਜਾਏ ਨਾ। ਉਹ ਤਾਂ ਐਵੇ ਵੀ ਲਗਦਾ ਪਤਾ ਨੀ ਕਿ
ਹੋਰ ਇਨਾ ਬੋਰ ਹੋ ਗੀ ਮੈਂ। ਮੈਂ ਤਾਂ ਨੀਂਦ ਜੀ ਆਉਣ ਲੱਗ। ਨੀ ਏਨ ਲੱਗਿਆ ਮੈਂਨੂੰ ਤੇ, ਇੱਤਨਾ ਲੰਬਾ ਦਿਨ ਲੱਗਿਆ ਹੈ।
ਆਉਂਦੇ ਵੇਲੇ ਨਾ ਨਹੀਂ ਆਏ ਨਾ। ਫੇਰ ਨਾ ਉਹਨੂੰ ਮੇਰਾ ਭਰਾ ਕਹਿਣ ਲੱਗਾ, ਨਹੀਂ ਉਦੋਂ ਨੀ ਆਉਣਾ। ਤੇ ਸੁਨਸਾਨ ਰਸਤਾ ਕੋਈ ਵੀ ਆ ਜੇਗਾ। ਰਾਤ ਹਾਂ ਰਾਤੀ ਡਰ ਰਹਿੰਦਾ ਹੈ ਨਾ।
ਹਾਂ, ਕੋਈ ਨੀ।
ਹਾਂ ਕਿਹਾ। ਸੁਨਸਾਨ ਜਿਹਾ ਉੱਥੋਂ ਨੀ ਆਣਾ।
ਹਾਂ। ਅਸਲ ਵਿੱਚ ਦਿਨ- ਦਿਨ ਵਲੇ ਗੇ, ਗੇ ਵੀ ਇਧਰੋ, ਆਏ ਵੀ ਇਧਰੋਂ। ਵਾਪਸੀ ਤੇ ਹਾਲਤ ਖ਼ਰਾਬ ਹੋ ਗਈ। ਵੀ ਰੁਕ-ਰੁਕ ਫਿਰ ਪਾਣੀ ਪੀਲਿਆ ਅਗਰ ਕੁਛ ਵੀ ਕੋਈ ਸੁਸਤੀ ਨਾ ਆਏ। ਇੱਕ ਜਗ੍ਹਾ ਤੋਂ ਮੈਨੂੰ ਐਵੇ ਝੱਟਕਾ ਜਿਹਾ ਲੱਗਿਆ ਕਹਿੰਦੇ। ਉਹ ਹੋਰ ਗਏ ਮਸੀਬਾ
ਹਾਂ, ਚਲੋ ਵਧੀਆ।
ਹੋਰ ਦੂਜੀ ਜਗ੍ਹਾ ਜਾਓ ਤਾਂ ਠੀਕ ਹੈ।
ਹਾਂ, ਚਲੋ ਵਧੀਆ ਠੀਕ ਹੈ।
ਗੁਰਦੁਆਰਾ ਵੀ ਅੱਛਾ ਬਣ ਗਿਆ। ਪੋਓਟਾ ਸਾ
ਹਾਂ। ਚਲੋ ਠੀਕ ਹੈ ਫਿਰ ਕਰਾਂਗੀ ਕੱਲ ਠੀਕ ਐ।
ਚਲੋ ਠੀਕ ਏ, ਔਕੇ ਜੀ ਔਕੇ।